ਹਾਂਜੀ, ਸਾਸ਼੍ਰੀ ਕਾਲ ਜੀ।
ਹੈਲੋ ਸ
ਹਾਂਜੀ, ਸਾਸ਼ੀ ਕਾਲ ਹਾਂਜੀ ਹੋਰ ਕਿਵੇਂ ਓ?
ਹਾਂਜੀ, ਠੀਕ ਕੀ ਦੱਸੋ?
ਠੀਕ ਵਦੀਆ ਹੋਰ ਘਰੇ ਸਬ ਠੀਕ ਐ।
ਹਾਂਜੀ-ਹਾਂਜੀ, ਘਰੇ ਵੀ ਸਬ ਠੀਕ ਐ, ਤੁਸੀਂ ਦੱਸੋ ਤੁਆਡੇ ਬੱਚੇ ਠੀਕ ਐ, ਤੁਆਡਾ ਪਰਿਵਾਰ ਠੀਕ ਐ।
ਹਾਂਜੀ-ਹਾਂਜੀ, ਵਦੀਆ-ਵਦੀਆ, ਇੱਕ ਬੱਚਾ ਹੈਗਾ ਸਕੂਲ ਗਿਆ ਹੈਗਾ ਇੱਕ ਬ ਚਾ ਈ ਸੁੱਤਾ ਪਿਆ।
ਕੀ ਓਦੇ ਸਕੂਲ ਨੀ ਲੱਗੇ ਛੋਟੇ ਦੇ।
ਨਈ ਛੋਟੇ ਦੇ ਛੋਟੀ ਐ ਨਾ ਹਜੇ ਜ਼ੈਦਾ ਢਾਈ ਸਾਲ ਦੀ ਐ ਤੇ ਗੁੜੀਆ।
ਹਾਂ, ਫੇਰ ਉਨ ਓਂਜ ਓਨੇ ਤੇ ਹਜੇ ਸਕੂਲ ਜਾਣਾ ਨੀ ਆ ਹਜੇ ਚ ਤੁਸੀਂ ਐਡਮਿਸ਼ਨ ਕਰਾਓਗੇ।
ਹਾਂ, ਤਾਂ ਕਰਕੇ ਫਿਰ ਇੱਕ ਤਾਂ ਗਿਆ ਸਕੂਲ ਇੱਕ ਪਤਾ ਕਰਿਐ। ਜਦੋਂ ਦੋਨੇ ਘਰੇ ਹੁੰ ਜਦੋਂ ਦੂਸਰਾ ਵੀ ਘਰੇ ਹੁੰਦਾ ਨਾ ਹੈਂਗਾ ਫੇਰ ਤਾਂ ਇਨਾਂ ਨੇ ਗਸ਼ਾਬ ਪੂਰੀ ਛਾਨ ਪੱਟੀ ਕਰ ਦਿੰਦੇ ਹੈਗੇ ਫੁੱਲ ਲੜਦੇ ਹੈਗੇ ਤੰਗ ਬੌਤ ਕਰ ਫਿਰੋਨੂੰ
ਨਹੀਂ ਐ ਤੇ ਕਹੀਏ ਬੱਚੇ ਬਹੁਤ ਤੰਗ ਕਰਦੇ। ਤੇਜ ਲੜਾਈ
ਹਮ ਅੱਜ ਕੱਲ ਵਾਲੇ ਹੈ ਬੱਚੇ ਬਹੁਤ ਸ਼ਰਾਰਤੀ ਹੈ ਨਾ
ਬਹੁਤ ਜ਼ਿਆਦਾ
ਇੱਕ ਚੀਜ਼ ਪਿੱਛੇ ਲੜਦੇ ਹੈਗੇ ਇੱਕ ਚੀਜ਼ ਉਹਨੇ ਲੈ ਲਈ ਹੈ ਨਾ ਕਿ ਉਹੀ ਚੀਜ਼ ਲੈਣੀ ਸਭ ਦੀ ਸੇਮ। ਐਵੇਂ ਨੀ ਕਰ ਹੋਰ ਲੈਣ ਹਾਂ ਉਹ ਹੋਰ ਲੈ ਕੇ ਦੇ ਦਿੰਦੇ ਆ। ਅਂ ਹੈਂ ਸੇਮ ਓਹੀ।
ਸਾਰੇ ਬੱਚੇ ਦਾ ਹੀ ਹਾਲ ਹੈ।
ਚਾਹੇ ਉਹਦੇ ਨਾਲ ਦੀ ਲਿਆ ਕੇ ਦੇ ਦੋ ਇਹਂ ਹੈਂ ਉਹ ਵਾਲੇ ਨੀ ਲੈਣੀ ਜਿਹੜੀ ਉਹਦੇ ਹੱਥ ਦੇ ਵਿੱਚ ਹੈ ਨਾ ਉਹ ਵਾਲੀ ਹੈਗੀ ਮੈਂ ਖੇ ਦੇ ਵਿੱਚ ਪਤਾ ਨੀ ਕੀ ਖੰਡ ਪਾਈ ਹੈ ਜਿਹੜੀ ਵੀ ਉਹੀ ਲੈਣੀ ਹੈਗੀ।
ਨਹੀਂ ਸਾਰੇ ਬੱਚਿਆਂ ਦਾ ਹੀ ਹਾਲ ਹੈਗਾ ਹੁਣ ਆਪਾਂ ਮਤਲਬ ਆਪਾਂ ਡੋਲ ਲੈ ਕੇ ਆਏ ਸੀ ਨਾ। ਠੀਕ ਹੈ ਉੱਪਰ ਗੁੜੀਆਂ ਹੈਗੀਆਂ ਨਾ ਉਹਦੇ ਵਾਸਤੇ ਤੇ ਇਹਨਾਂ। ਮੁੰਡੇ ਵਾਸਤੇ ਆਪਾਂ ਕਾਰ ਲੈ ਲਈ। ਹਮ ਤੇ ਉਹ ਹੁਣ ਉਹ ਕੁੜੀ ਕਹਿੰਦੀ ਨਹੀਂ ਮੈਨੂੰ ਵੀ ਕਾਰ ਹੀ ਚਾਹੀਦੀ ਹੈ। ਮੈਨੂੰ ਘਰ ਹੀਦੀ ਉਹ ਡੋਲ ਨੀ ਖੇਡਣਾ।
ਸਾਗੀ ਚੀਜ਼ ਹੀ ਮੰਗਦੇ ਹੈਗੇਗੀ ਤਾਂ ਮੈਂ ਤਾਂ ਹੁਣ ਏਦਾਂ ਕਰਦੀ ਹਾਂ ਜਦੋਂ ਕਿਤੇ ਜਾਂਦੀ ਹ ਨਾ ਕਿ ਇਹਨਾਂ ਨੂੰ ਦੋਨਾਂ ਨੂੰ ਸੇਮ ਚੀਜ਼ ਲੈ ਕੇ ਦੇ ਦੇਣੀ ਹੈ ਸੇਮ ਲੈ ਕੇ ਕਿਤੇ ਦਾ ਨੀ ਤੇ ਪਰ ਜਿਹੜਾ ਮੇਰਾ ਬੇਟਾ ਨਾ ਉਹ ਤੋੜ ਦਿੰਦਾ। ਚੀਜ਼ ਨੂੰ ਛੇਤੀ ਉਹ ਆਪਦੀ ਚੀਜ਼ ਤੋੜ ਕੇਗਾ ਫਿਰ ਬੇਟੀ ਵਾਲ ਲਈ ਮੰਗਦਾ। ਇਹ ਵਾਲੀ ਮੈਨੂੰ ਦੇ ਦੋ ਮੈਂ ਕਿਹਾ ਦੋਨਾਂ ਨੂੰ ਕੱ ਠਿਆਂ ਨੂੰ ਲੈ ਕੇ ਦਿੱਤੀ ਗੀ ਤੋੜ ਦਿੰਨ ਆ ਤੁਸੀਂ ਗਾ।
ਹਾਂ ਫਿਰ ਫ ਤੇ ਫੇਰ ਤੇ ਲੜਾਈ ਹੋ ਜਾਂਦੀ ਹੈ ਉਹਨਾਂ
ਹਮ ਫੇਰ ਲੜਾਈ ਹੋ ਜਾਂਦੀ ਹੈਗੀ ਉਹਹਿੰਦੀ ਮੈਂ ਨੀ ਦਿੰਦੀ ਹਮ ਉਹ ਹਿੰਦੀ ਮੈਂ ਨੀ ਦਿੰਦੀ ਹੈਗੀ। ਉਹ ਹੰਦਾ ਮੈਂ ਲੈਣੀ ਆ ਫੇਰ ਦੋਨੇ ਬਹੁਤ ਲੜਦੇ ਹੈਗੇ ਫੇਰ ਇੱਕ ਦੂਜੇ ਨਾਲ ਬਾਲ ਪੱਟਦੇ ਹੈਗੇ ਦੰਦੀ ਵਟ ਬੰਦੀਆਂ ਵੱਢਦੇ ਐ ਸੁਣਾ। ਭਾਵ ਨਾਲ ਲੜਦੇ ਕਿ ਮੈਨੂੰ ਤਾਂ ਪੂਰਾ ਧਿਆਨ ਰੱਖਣਾ ਪੈਂਦਾ ਇਹਨਾਂ ਦਾ
ਹੋਏ ਰਬਾ ਫੇਰ ਜ ਤੁਸੀਂ ਮਾਰਦੇ ਵੀ ਹੋਏ ਉਹਨਾਂ ਨੂੰ।
ਫੇਰ ਇੱਕ ਫੇਰ ਇੱਕ ਅੱਧੇ ਨੂੰ ਝਿੜਕਣਾ ਪੈਂਦਾ ਹੈ ਕਿਉਂਕਿ ਇੱਕ ਨੂੰ ਨਾ ਸੈਡ ਤੇ ਪਹਿਣਾਗਾ ਦੂਸਰਾ ਫਿਰ ਦੋਨੇ ਫੇਿਰ ਇਕੱਠੇ ਲੱਗੇ ਰਹਿੰਦੇ ਆ। ਹੁਣ ਛੁੱਟੀਆਂ ਸੀ ਨਾ ਬਹੁਤ ਔਖੀਆਂ ਕੱਢੀਆਂ ਆਈਆਂ। ਮੈਨੂੰ ਤਾਂ ਐਵੇਂ ਸੀ ਕਿੱਧੇ ਸਕੂਲ ਲੱਗਣਗੇ ਜ ਕਦੋਂ ਸਕੂਲ ਲੱਗਣਗੇ ਕਦੋਂ ਸਾ ਆਊਗਾ।
ਸਕੂਲ ਅੱਗੇ ਹੋ ਕੇ ਚਾਹੀਦਾ ਨਹੀਂ ਹੁੰਦਾ।
ਜਿਵੇਂ ਹੁਣ ਕੱਲੀ ਹੋਵੇ ਨਾ ਘਰੇ ਬੇਟੀ ਗ ਉਹ ਆਰਾਮ ਨਾਲ ਖੇਡੀ ਜਾਂਦੀ ਹੈ ਜਿ ਜਦੋਂ ਇਕੱਠੇ ਦੋ ਦੋਨੇ ਇਕੱਠੇ ਹੋ ਜਾਣ ਲੰਘਗਾ ਫੇਰ ਬਸ ਪੁੱਛੋ ਹੀ ਨਾ
ਉਹ ਲੜਾਈ ਹੁੰਦੀ ਹੈ।
ਫੇਰ ਲੜਾਈ ਹੁੰਦੀ ਹੁੰਦੀ ਹੈਗੀ ਇਕੱਲੇ ਇਕੱਲੀ ਵਧੀਆ। ਖੇਡੀ ਜਾਂਦੀ ਹੈ ਹੁਣ ਜਿੰਨਾ ਟਾਈਮ ਉਹ ਸਕੂਲ ਗਿਆ ਨਾ ਗ ਉਹਨਾ ਟਾਈਮ ਵਧੀਆ ਖੇਡ ਜਾਵੇ ਜਦੋਂ ਹੀ ਉਹ ਆ ਗਏ ਬਸ ਉਹਹਨੇ ਆਉਂਦੇ। ਸਰ ਹ ਜਲਾ ਦਣੀ ਹੈਗੀ ਆਪ ਉਹ ਕਹਿ ਕੇ ਨਾ ਕੋਈ ਵੀ ਚੀਜ਼ ਹੈਗੀ ਹਾਂ ਵੀ ਆਹ ਚੀਜ਼ ਲੈਣੀ ਹੈ ਨਾਮ ਲੈ ਕੇ ਆਪ ਉਹ ਤਾਂ ਹਾਂ ਆ ਜਾ ਬਸ ਇਨਾ ਕਹਿਣ ਦੀ ਦੇ ਰਹਿਗੀਈ। ਫੇਰ ਉਹ ਨਾ ਮੇਰੀ ਬੇਟੇ ਗ ਇਨਾ ਕਹਿੰਦੀ ਆ ਵੀ ਹਾਂ। ਮੈਨੂੰ ਉਹੀ ਚੀਜ਼ ਦੇ ਦੋ।
ਬਸ ਬਸ ਉਓਹੀ ਹਾਲ ਹੈ। ਬੱਚੇ ਕਿਤਾ ਕੀ ਹੈ।
ਹੁੰਦਾ ਨਾ ਜਿਵੇਂ ਹੁਣ ਫੋਨ ਵਗੈਰਾ ਹੈਗਾ ਜਿਵੇਂ ਹੁਣ ਫੋਨ ਹਮ ਹਣ ਹੁੰ ਆਪਾਂ ਫੋਨ ਲੈਗਿ ਆ ਸਿਗਾ ਔਹਨੂੰ ਇੰਨਾ ਕਹਿ ਕੇ ਛੋੜ ਦੇਂਦਾ ਹੈਗਾ, ਉਸ ਤੋਂ ਬਾਅਦ ਹਨਾ। ਆਪ ਪਾਸੇ ਹੋ ਜਾਂਦਾ ਹੈਗਾ। ਗੁੜੀਆਂ ਨੂੰ ਅੱਗੇ ਕਰ ਦਿੰਦਾ ਵੀ ਤੂੰ ਮੰਗ ਫੋਨ ਮੰਮਾ ਤਾਂ ਤੁਸੀਂ ਮੰਗੋ ਫੋਨ। ਮੈਂ ਨੀ ਮੰਗਦਾ ਏਦਾਂ ਨੀ ਹੈਗਾ।
ਔਨੂੰ ਫਸਾ ਦਿੰਦਾ ਹੈ ਆ।
ਹਾਂ ਉਹਨੂੰ ਫਸਾ ਦਿੰਦਾ। ਐਡੇ ਬੱਚੇ ਚਲਾਕ ਅੱਜ ਕੱਲ ਦੇ।
ਹਾਂ ਜਾਂਨ ਕਿ ਛੇੜਦੇ ਪਹਿਲਾਂ ਫਿਰ ਦਆੂੰ ਨੂੰ ਫਸਾਉਂਦਾ ਹੈ।
ਹਮ -ਹਮ, ਕੋਈ ਹੈਗਾ ਅੱਜ ਕੱਲ੍ਹ ਦੇ ਬਹੁਤ ਬ ੱਚੇ ਕੋਈ ਚੀਜ਼ ਤੋੜਤੀ ਨਾ ਗ ਆਖੋ ਉਹ ਤਾਂ ਆਖਣਗੇ ਮੰਮਾ ਇਹਨੇ ਕਿ ਤਾਂ ਔਹ ਹਕੁਮ ਨੇ ਔਨੇ ਕੀਤਾ, ਮੈਂ ਕਿਹਾ ਹੋਰ ਤਾਂ ਤਿਸ ਹੋਰ ਤਾਂ ਤੀਸਰਾ ਬੱਚਾ ਹੀ ਹੈ ਨੀ ਮੈਂ ਕਿਹਾ ਘਰੇ ਜਿਹੜਾ ਤੁਸੀਂ ਹੋਰ ਕਿਸੇ ਦਾ। ਲਊਗੇ ਕ ਅੰ ਕ ਈ ਵਾਰੀ ਨਾ ਤਾ ਜਦੋਂ ਹੁਣ ਇਹਦੇ ਪਾਪਾ ਆ ਕੇ ਪੁੱਛਦੇ ਆ ਵੀ ਆਹ ਕਿਹਨੇ ਕੀਤਾ ਹੈਗਾ। ਆਪ ਫਿਰ ਤਾ ਪਤਾ ਹੁਣ ਕਿ ਹੈ। ਔਹਨੂ ਨਾ ਏਹ ਰਹਿਦਾਂ ਸੀ ਕੀ, ਤਾਂ ਦੋਨੇ ਹੁਣ ਹੋ ਗਏ ਵੀ ਆਪਣਾ ਨਾਮ ਹੀ ਆਊਗਾ ਵੀ ਜਦੋਂ ਕੀਤਾ ਹੈਗਾ ਫੇਰ ਆਖਣਗੇ ਨਾ ਨਹੀਂ ਨਹੀਂ ਅਸੀਂ ਤਾਂ ਕੀਤਾ ਹੀ ਨਹੀਂ ਮੰਮਾ ਨੇ ਕੀਤਾ ਹੈ।
ਮੰਮੀ ਨੂੰ ਫਸਾ ਦਿੰਦੇ ਹੈ।
ਹਾਂ ਫੇਰ ਮੇਰਾ ਨਾਮ ਲੈ ਦਿੰਦੇ ਦੇਖੋ ਏਡੇ ਬੱਚੇ ਤੇਜ ਅੱਜ ਕੱਲ ਦੇ, ਹਮ।
ਵੀ ਆਉਂਦੇ ਨੇ।
ਹਾਂ ਮੈਂ ਕਿਹਾ ਮੈਨੂੰ ਹੱਸ ਚ ਵੜੀ ਆ ਹੋਂਦਿ ਆ ਜਿਦੋਂ ਮੇਰਾ ਨਾਮ ਲੈਂਦੇ ਹੈਗੇ ਹੁਣ ਸਕੂਲ ਦੇ ਵਿੱਚ ਜਾਂਦਾ ਨਾ ਮੇਰਾ ਡਾ ਬੇਟਾ ਤੇ ਔਹ ਬੇਟੀ ਛੋਟੀ, ਏ ਔਹਨੂੰ ਇੰਨਾ ਨਹੀਂ ਪਤਾ ਹੈਗਾ ਹੈ ਔਹ ਕਈ ਵਾਰੀ ਨਾ ਔਹਦੀਆਂ ਕਾਪੀਆਂ ਚੱਕ ਕੇ ਪੈਨਸਿਲ ਚਲਾ ਦੇਨਦੀ ਆ ਉਪਰ।
ਹਾਂ।
ਔਹਦੇ ਨਾ ਸਕੂਲ ਦੇ ਵਿੱਚ ਮੈਡਮ ਕਹਿੰਦੇ ਵੀ ਗੰਦ ਕੌਣ ਮਾਰਦਾ ਉੱਪਰ ਕਾਪੀਆਂ ਦੇ
ਹਾਂ।
ਤੇ ਕਹਿੰਦਾ ਨਾ ਪਹਿਲਾਂ ਤਾਂ ਕਹਿੰਦਾ ਮਨ ਹੀ ਮਾਰਦੀ ਹੈ ਦੀਦੀ। ਆਪਦਾ ਭੈਣ ਦਾ ਨਾਮ ਲੈ ਕੇ, ਬਾਅਦ ਦੇ ਵਿੱਚ ਕਹੇਗਾ, ਮੈਂ ਜਦੋਂ ਸਕੂਲ ਦੇ ਵਿੱਚ ਲੈਣ ਤੇ ਨਾ, ਨੀ ਤੇ ਔਹ ਮੈਡਮ ਕਹਿੰਦੇ, ਕਿ ਨਾ ਥੋੜਾ ਜ ਧਿਆਨ ਰੱਖਿਆ ਕਰੋ ਗਾ ਘਰੇ ਵੀ ਕਾ ਪ ਪਿਆਂ ਤੇ ਬਹ ਹੁੰਦਾ ਹੈਗਾ ਫਿਰ ਅੱਗੇ ਕੰਮ ਵੀ ਦੇਣਾ ਹੁੰਦਾ ਹੈਂ। ਹਮ -ਹਮ। ਤੇ ਮੈਂ ਕਿਹਾ ਨਹੀਂ, ਮੈਂ ਕਿਹਾ ਉਹਨੇ ਤਾਂ ਕੋਈ, ਐਵੇਂ ਦਾ ਉਹ ਕੀਤਾ ਈਨੀ ਕਮ ਕਿਉਂਕਿ ਮੈਂ ਜ਼ਿਆਦਾ ਧਿਆਨ ਰੱਖ ਖੂੰਗਾ ਵੀ ਇਨਾ ਇਨਾ ਤਾਂ ਆਪਾਂ ਵੀ ਸਮਝਦਾਰ ਆਾਂ ਪੜ੍ਹੇ ਲਿਖੇ ਵੀ ਠੀ ਕਹਿੰਦਾ ਨਾ ਮੰਮੀ ਨੇ ਕਰਿਆ ਹੈਗਾ, ਮ ਮੈਂ ਦੱਸ ਹੀ ਮੈਨੂੰ ਵੀ ਮੈਡਮ ਦੇ ਸਾਹਮਣੇ ਮੈਂ ਕਿਹਾ ਮੈਡਮ ਨੂੰ ਮੈਡਮ ਨੂੰ ਕਿਹਾ ਮੈਂ ਕੀ ਤੁਸੀਂ ਇਹਨੂੰ ਐਂ ਪੁੱਛੋ ਵੀ ਗਂਦ। ਕੀਨੇ ਮਾਰਿਆ ਹੈਗਾ, ਹੁਣੇ ਪੁੱਛੋ ਮੈਂ ਕੋਲ ਹੀ ਖੜੀਆ ਮੈਂ ਕੋਲ ਹੀ ਖੜੀ ਜਦ ਕਿਹਾ ਕੋਲੇ ਖੜ੍ਹੇ ਨਾਲ ਬਾਅਦ ਚ ਕਹਿੰਦਾ ਨਹੀਂ ਨਹੀਂ ਮੰਮਾ ਕਿਸੇ ਨੇ ਵੀ ਨਹੀਂ ਮਾਰਿਆ ਮਨ ਉਹਨੇ ਦੀਦੀ ਨੇ ਵੀ ਨੀ ਮਾਰਿਆ ਮੈਂ ਮਾਰਿਆ ਹੈਗਾ ਹੁਣ।
ਲੈ
ਮਿੰਟ ਚ ਹੀ ਬਦਲ ਗਿਆ। ਮੈਂ ਕਿਹਾ ਤੂੰ ਤਾਂ ਸਾਨੂੰ ਫਸਾਉਣ ਤ ਆਇਆ ਹੈਗਾ। ਔਹਨੂੰ ਐ ਸੀ ਮੈਡਮ ਨੂੰ ਤਾਂ ਮੈਂ ਇਦਾਂ ਕਹਿ ਦਿੰਦਾ ਮੈਡਮ ਕਿਹੜਾ ਕਿਸੇ ਨੂੰ ਪੁੱਛਦੀ ਹੈਗੀ ਘਰੇ
ਹਾਂ ਆ ਆ
ਤੇ ਔਹ ਮੈਡਮ ਨੇ ਪੁੱਛ ਲਿਆ ਜਦੋਂ ਮੈਂ ਲੈਣ ਗਈ ਸਕੂਲੋਂ ਹੈ ਗਾ। ਤੇ ਤਾਂ ਕਰਕੇ ਔਹ, ਕਾਪੀ ਦੇ ਉੱਤੇ ਸਾਰਾ ਲੋਲੀਪੋਪ ਨੀ ਹੁੰਦਾ ਹੈਗਾ ਉਹ ਚੀਜ਼ਾਂ ਬਣਾ ਰੱਖੇਗਾ। ਮੈਂ ਕਿਹਾ ਐਦਾ ਤਾਂ ਮਨ ਤੇਜ ਹੈ ਨੀ। ਚੀਜ਼ ਬਣਾ ਲੇਗੀ।
ਬੱਚੇ ਬੜੇ ਤੇਜ਼ ਹੈਗੇ ਆ ਔ ਪਤਾ ਕੀ ਕਰਦੇ ਨੇ ਆਪਣੀ ਆਪੇ ਖ਼ਰਾਬ ਕਰੇਗੀ, ਛੋਟੇ ਤੇ ਨਾਮ ਲਾ ਦਿੰਦੇ ਔਨੂ ਪਤਾ ਹੈਗਾ ਕਿ ਔ ਹਲੇ ਜਾਂਦੀ ਤੇ ਹੈਗੀ ਨੀ ਸਕੂਲ।
ਹੂੰ, ਕਿੱਡੇ ਤੇਜ਼ ਐ ਦੋਨੇ। ਬਸ ਮੈਂ ਮੈਡਮ ਨੂੰ ਫਿਰ ਕਹਿ ਕੇ ਆਈ, ਮੈਂ ਹਾਂ, ਫੇਰ ਮੈਂ ਮੈਡਮ ਨੂੰ ਕਿਹਾ ਮੈਂ ਕਿਹਾ ਥੋੜੇ ਧਿਆਨ ਰੱਖਿਆ ਕਰੋ, ਤੁਸੀਂ ਏਦਾਂ ਦਾ ਹੈਗਾ। ਹੂੰ, ਮੈਡਮ ਕਹਿੰਦੀ ਦੇਖੋ ਮਿੰਟ ਚ ਹੀ ਬਦਲ ਗਿਆ ਮੁੰਡਾ। ਜਦੋਂ ਸਾਮਣੇ ਕਰਵਾ ਸਾਰਿਆਂ ਦੇ ਨਾਮ ਲੈ ਲਏ, ਹੁਣ ਤਾਂ ਕਿਸੇ ਪਾਸੇ ਨੀ ਪੈਰ ਵਰਨੇ।
ਠੀਕ ਹੂੰ ਜੇ ਏਟ ਦੀ ਐਂਡ ਨਹੀਂ ਕੁਛ ਬਣਿਆ, ਉਹਨੇ ਆਪਣਾ ਨਾਮ ਵੀ ਲੈ ਲਿਆ।
ਹਾਂ ਬਾਅਦ ਵਿੱਚ ਫੇਰ ਉਹਨੇ ਕੁਛ ਨਹੀਂ ਕੀਤਾ ਸੀ, ਫੇਰ ਉਹਨੂੰ ਲੈਣਾ ਪਿਆ ਖੁਦ। ਜਦੋਂ ਮੈਂ ਕੋਲੇ ਸਾਹਮਣੇ ਖੜੀ ਸੀ ਨਾ
ਹਾਂਜੀ।
ਹੁਣ ਐਂ ਹੋ ਗਿਆ ਵੀ ਹੁਣ ਤਾਂ ਕਿਸੇ ਪਾਸੇ ਨੀ ਜਾ ਸਕਦਾ, ਹੁਣ ਤਾਂ ਮੈਨੂੰ ਲੈਣਾ ਪਊਗਾ ਆਪਦਾ ਨਾਂ।
ਉਹੀ ਗੱਲ ਹੈ ਨਾ ਬੱਚੇ, ਪਤਾ ਕੀ ਬੱਚਿਆਂ ਦਾ ਸੁਭਾਅ ਈ ਹਾਂ ਬੱਚਿਆਂ ਦਾ ਛੋਟੇ ਦਾ ਸੁਭਾਅ ਹੀ ਇਹੋ ਜਿਹਾ ਹੁੰਦਾ, ਕਿਉਂਕਿ ਉਹਨਾਂ ਨੂੰ ਸਮਝਦੇ ਹੀ ਨੀ ਕਿਸੇ ਗੱਲ ਦੀ ਇੰਨੇ ਵੱਡੇ ਤੇ ਹੋ ਨੀ ਗਏ ਹਜੇ।
ਹੂੰ-ਹੂੰ,
ਇਸ ਕਰਕੇ ਨਦਾਨੀਆਂ ਵਾਲੀ ਚੀਜ਼ਾਂ ਕਰਦੇ ਰਹਿੰਦੇ ਆ, ਕਿ ਨਹੀਂ ਸਾਨੂੰ ਕਿਹੜਾ ਕਿਸੇ ਨੇ ਕੁਛ ਕਹਿ ਦੇਣਾ ਵਾ, ਪਰ ਹੈਗਾ ਨਾ ਚਲੋ ਸਕੂਲ ਦਾ ਹਿਸਾਬ ਹੋਰ ਹੁੰਦਾ ਐ, ਹੁਣ ਕਾਫੀ ਬੱਚੇ ਹੈਗੇ ਸਕੂਲ ਦੀਆਂ ਕਾਪੀਆਂ ਖ਼ਰਾਬ ਕਰ ਲੈਂਦੇ ਹੈਗੇ ਆ, ਕੁਛ ਭੈਣ-ਭਰਾ ਕਰ ਦਿੰਦੇ ਉਹਨਾਂ ਦੀਆਂ ਕਾਪੀਆਂ।
ਉਹੀ ਹੈਗਾ ਹੁਣ ਅੱਜ-ਕੱਲ ਤਾਂ ਬਸ ਪੁੱਛੋ ਵੀ ਕੰਪਿਊਟਰ ਐ, ਇੱਕ ਹਿਸਾਬ ਦੇ ਬੱਚੇ ਹੈਗਾ। ਦਿਮਾਗ ਇੰਨਾ ਤੇਜ਼, ਮਿੰਟ ਹੀ ਮਾਰਦੇ ਗੇ ਹੁਣ, ਆਪਣੇੇ ਆਲੇ ਟੈਮ ਆਪਾਂ ਨੂੰ ਐਂ ਓੜਦੀ ਨੀ ਸੀ ਗੱਲ ਵੀ, ਕਿਹਨੂੰ ਕਹੀਏ ਕੀ
ਓਹੀ ਗੱਲ ਐ ਨਾ।
ਹੂੰ
ਪਹਿਲਾਂ-ਪਹਿਲਾਂ ਚੀਜ਼ਾਂ ਹੋਰ ਸੀ, ਆ ਹੁਣ ਚੀਜ਼ਾਂ
ਹੂੰ, ਉਹੀ ਅੱਜ-ਕੱਲ ਦੇ ਤਾਂ ਆਪਾਂ ਨੂੰ ਬੱਚੇ ਗ ਬ ਨਾ ਆਪਾਂ ਉਹ ਕਰੀਏ ਨਾ, ਤੇ ਆਪਾਂ ਨੂੰ ਮਲੇ ਕਿਤੇ ਵੇਚ ਆਉਂਦੇ। ਐਡੇ ਤੇਜ ਐ, ਇਹਨਾਂ ਨੇ ਤਾਂਹੀ ਕਹਿਣਾ ਹੈਗਾ ਹਾਂ, ਜਦੋਂ ਏਦਾਂ ਕਰੀ ਜਾਂਦਾ ਹੈਗੇ, ਫਿਰ ਉੱਥੇ ਤਾਂ ਜਾ ਕੇ ਕਰਨਾ ਹੀ ਐਵੇਂ।
ਬਸ-ਬਸ ਜਦੋਂ ਹੁੰਦੇ ਆ, ਈ ਆਈ ਜਦੋਂ ਬੱਚੇ ਨੂੰ ਸਮਝ ਆਣ ਲੱਗ ਪੈਂਦੀ ਐ ਨਾ, ਹੌਲੀ-ਹੌਲੀ ਤੇਜ਼ ਹੁੰਦੇ ਜਾਂਦੇ ਹੌਲੀ-ਹੌਲੀ, ਸ਼ਰਾਰਤਾਂ ਉਹਨਾਂ ਦੀਆਂ ਵੱਧਦੀਆਂ ਜਾਂਦੀਆਂ, ਦਿਮਾਗ ਉਹਨਾਂ ਦਾ ਹੋਰ ਤੇਜ਼ ਹੋਈ ਜਾਂਦਾ।
ਪਹਿਲਾਂ ਏਨਾ ਨੀ ਹੁੰਦਾ ਸੀਗਾ ਤੇਜ, ਅੱਜ-ਕੱਲ ਤਾਂ ਬਹੁਤ
ਹਾਂ ਹੁਣ ਅੱਜ-ਕੱਲ੍ਹ ਤਾਂ ਬਹੁਤ ਜ਼ਿਆਦਾ ਚੀਜ਼ਾਂ, ਮਤਲਬ ਦਿਮਾਗ ਏਨੇ ਕੰਪਿਊਟਰ ਬਣੇ ਹੋਏ ਇਹਨਾਂ ਦੇ। ਉਹਨਾਂ ਨੂੰ ਹਰ ਚੀਜ਼ ਚਲਾਣੀ ਆ ਜਾਂਦੀ ਐ, ਪਹਿਲਾਂ ਸਾਨੂੰ ਇੰਨੀਆਂ ਚੀਜ਼ਾਂ ਨਹੀਂ ਸੀ ਆਂਦੀਆਂ, ਅੱਜ
ਹੂੰ, ਹੁਣ ਅੱਜ ਹੁਣ-ਹੁਣ-ਹੁਣ ਆਪਣੇ ਤੇ ਲਗਾ ਲੋ, ਆਪਾਂ ਫੋਨ ਵਗੈਰਾ ਜਿਵੇਂ ਦੇਖਦੇ ਆਂ, ਓਨਾ ਆਪਾਂ ਨੂੰ ਨੀ ਚਲਾਉਣਾ ਔਂਦਾ, ਜਿੰਨਾ ਬੱ ਬੱਚਿਆਂ ਨੂੰ ਚਲਾਉਣਾ ਆਉਂਦਾ, ਹਾਂ ਮਿੰਟ ਚ ਖੋਲ ਲੈਂਦੇ ਮੇਰੀ ਗੁਡੀ ਮੇਰੀ ਗੁੜੀਆਂ ਐ ਨਾ ਐਨੀ ਛੋਟੀ ਹੈਗੀ ਹੈਂ ਉਹੀ ਫੋਨ ਦਾ ਲੋਕ ਖੋਲ ਕੇ ਨਾ, ਤੇ ਆਰਾਮ ਨਾਲ ਚਲਾ ਲੈਂਦੀ ਐ ਲੈ।
ਬਸ ਬੱਚਿਆਂ ਦਿਮਾਗ ਬਹੁਤ
ਮੈਂ ਫੇਰ ਦੇਖੋ ਕਿੱਡੀ ਤੇਜ਼ ਐ ਵੀ ਹਾਂ ਲੌਕ ਖੋਲ ਕੇ ਗਾ, ਤੇ ਬਸ ਆਪ ਚੱਕ ਕੇਗਾ ਵੀਡੀਓ ਦੇਖਣ ਲੱਗ ਜਾਂਦੀ ਹੈਗੀ। ਜਿਵੇਂ ਕਾਰਟੂਨ ਵਗੈਰਾ ਹੈਗਾ। ਮੈਂ ਕਿਹਾ ਦੇਖੋ ਕਿੰਨੇ ਤੇਜ਼ ਹੈਗਾ, ਆਪਾਂ ਨੂੰ ਖੋਲਣ ਦੀ ਲੋੜ ਹੀ ਨਈ ਪੈਂਦੀ, ਆਪਾਂ ਐਂ ਕਹਿ ਦੇਈਏ ਵੀ ਨ ਹਾਂ ਲੌਕ ਲੱਗਿਆ ਹੋਇਆ। ਲੋਕ ਖੋਲਣ ਦੀ ਲੋੜ ਈ ਨੀ, ਉਹ ਆਪ ਹੀ ਖੋਲ ਲੈਂਦੇ ਆ।
ਸਹੀ ਕਿਹਾ ਉਹ ਆਪ ਹੀ ਖੋਲ ਲੈਂਦੇ ਆ, ਉਹਨਾਂ ਨੂੰ-ਉਹਨਾਂ ਨੂੰ ਕੀ ਉਹਨਾਂ ਨੇ ਮੋਬਾਇਲ ਚਲਾਣਾ। ਲੋਕ ਤੇ ਖੋਲ ਹੀ ਲੈ ਲ ਉਹਨਾਂ ਨੇ ਦੇਖੋ ਜਿਹੜੀ ਉਹਨਾਂ ਨੇ ਚੀਜ਼ ਕਰਨੀ ਹੁੰਦੀ ਹੈ ਨਾ ਬੱਚਿਆਂ ਨੇ ਉਹ ਉਹਨਾਂ ਨੇ ਕਾਰ ਹੀ ਲੈਣੀ ਹੈ।
ਹਾਂ ਉਹੀ ਹੈ ਵੀ ਆਪਾਂ ਤਾਂ ਕਰਕੇ ਲੋਕ ਲਾ ਕੇ ਰੱਖਦੇ ਹਾਂ ਵੀ ਕੋਈ ਉਹ ਨਾ ਹੋ ਜਾੇ ਕੋਈ ਇੱਧਰ ਉਧਰ ਹੈਗਾ ਕੋਈ ਚੀਜ਼ ਬੱਚਾ ਨਾ ਛੇਡਦੇ। ਪਰ ਬੱਚੇ ਅੱਜ ਕੱਲ੍ਹ ਦੇ ਫਿਰ ਕਿੱਥੇ ਰਹਿੰਦੇ ਹੈਗੇ ਦੇਖਦੇ ਰਹਿੰਦੇ। ਵੀ ਹਾਂ ਮੰਮਾ ਕਿਵੇਂ ਲੋਕ ਲਉਦੀ ਹੈ ਕਿਵੇਂ ਖੋਲਦੇ ਹੈਗੇ ਉਹ।
ਹੋਰ ਬਸ ਬਸ ਏਦਾਂ ਹੀ ਉਹ ਦਾ ਦਿਮਾਗ ਚ ਨਾ ਇਹ ਚੀਜ਼ ਮਤਲਬ। ਸਮਝ ਲੈਂਦੇ ਆ ਕਿ ਹਾਂ ਏਦਾਂ ਲੋਕ ਖੋਲਿਆ ਤੇ ਆਪਾਂ ਏਦਾਂ ਲੋਕ ਖੋਲਣਾ ਵਾ ਇਡ ਹੀ ਸਮਝਦਾਰ।